ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ?
ਹਾਂਜੀ, ਤੁਸੀਂ ਸੁਣਾਓ? ਕੀ ਹਾਲ- ਚਾਲ
ਬਸ, ਵਧੀਆ- ਵਧੀਆ ਹੋਰ ਕੀ ਕਰ ਰਹੇ ਸੀ?
ਬਸ, ਮੈਂ ਆਪਣੇ ਪੇਕੇ ਆਈ ਹੋਈ ਸੀ। ਮੰਮੀ ਕੋਲ
ਅੱਛਾ, ਅੱਛਾ। ਵਧੀਆ ਰੌਨਕਾਂ ਲੱਗੀਆਂ ਹੋਣੀ, ਬੱਚਿਆਂ ਨੇ ਰੌਣਕਾਂ ਲਾਇਆਂ ਨੇ
ਰ ਆਈ ਦੇ ਉਨਾਂ ਦੇ ਬੱਚੇ ਆਏ ਹੋਏ ਨੇ ਲੱਗੀਆਂ ਰੌਨਕਾਂ ਆਪਸ ਚ ਲੜ ਵੀ ਰਹੇ ਨੇ, ਪਿਆਰ ਨਾਲ ਖੇਡ ਵੀ ਰਹੇ ਨੇ
ਬੱਚਿਆਂ ਦਾ ਏਹੀ ਹੁੰਦਾ, ਖੇਡਣਾ ਵੀ ਏ ਲੜਨਾ ਵੀ ਰੌਣਕਾਂ ਲਗਾਉਂਦੇ ਨਾਨਕੇ ਜਾ ਕੇ
ਹਾਂ, ਨਾਕਿਆ ਸਿਰ ਖਾਂਦੇ ਨੇ ਹੋਰ ਕੇ ਇਹ ਖਵਾਓ, ਐ ਖਵਾਓ, ਇਹ ਲਿਆਓ, ਉਹ ਲਿਆਓ
ਹਾਂਜੀ
ਉਹਦੇ ਪਿੱਛੇ ਪੇ ਰੇਂਦੇ, ਮਾਮੂ ਯੇ ਲਾਓ, ਮਾਮੀ ਵੋ ਲਾਓ, ਏਹੀ ਕੁਛ ਕਰਦੇ ਪ‌ਏ ਨੇ
ਹੋਰਜੀ
ਹਾਂ, ਬਸ ਵਧੀਆ ਬੱਚੇ ਸੁੱਤੇ ਨੀ ਸੁੱਤੇ। ਨਹੀਂ ਅਜੇ ਨਹੀਂ, ਮੈਂ ਜਾਵਾਂਗੀ ਬਾਅਦ ਵਿੱਚ ਦੇਖਾਂਗੀ। ਮ ਮ ਹਾਂਜੀ-ਹਾਂਜੀ, ਮਾਰਕੀਟ ਮੈਂ ਘੱਟ ਜਾਨੀ ਹਾਂ, ਤੁਹਾਨੂੰ ਪਤਾ ਬੱਚਾ ਛੋਟਾ ਹੈ। ਫਿਰ ਜ਼ਿਆਦਾਤਰ ਓਨਲਾਈਨ ਮੰਗਾ ਲੈਨੇ ਆ, ਤੁਸੀਂ ਦੱਸੋ ਆਪਣਾ, ਤੁਸੀਂ ਕਿਵੇਂ ਕਰਦੇ ਹੋ ਓਨਲਾਈਨ ਆਫ ਨਹੀਂ-ਨਹੀਂ ਜੌ ਤੁਹਾਨੂੰ ਕੇੜ੍ਹਾ ਪਸੰਦ ਏ, ਅੱਛਾ-ਅੱਛਾ। ਹਾਂ, ਇਹ ਤੇ ਹੈ ਹੀ ਆ ਦੇਖੋ ਹਰ ਚੀਜ਼ ਦਾ ਇਹੀ ਹੁੰਦਾ ਹੈ, ਜਾ ਕੇ ਦੇਖਣਾ ਜ਼ਿਆਦਾ
ਹਾਂ, ਮੈਨੂੰ ਤੇ ਇਹ ਤਸੱਲੀ ਤਾਂ ਹੀ ਹੁੰਦੀ ਹੈ, ਮੈਂ ਦੁਕਾਨ ਤੇ ਜਾਵਾਂ ਚਾਹੇ ਸੌ, ਦੋ ਸੌ, ਪੰਜ ਸੌ ਰੁਪਏ ਮਹਿੰਗਾ ਸੁਕਾਨ ਮਿਲਦਾ ਪਰ, ਆਪਣੀ ਅੱਖਾਂ ਨਾਲ ਵੇਖਿਆ ਹੋਇਆ, ਹੱਥ ਲਾ ਕੇ ਕੱਪੜਾ ਦੇਖਾ ਸੋਫਟ ਹੈ, ਕਿ ਇਹ? ਸਟਫਟ ਕੀ ਹੈ? ਕੱਪੜਾ ਕੀ ਹੈ? ਜਦ ਤੱਕ, ਤਸੱਲੀ ਮੈਨੂੰ ਹੁੰਦੀ ਨਹੀਂ, ਜਦ ਤੱਕ ਮੈਂ ਕੱਪੜਾ ਆਪ ਦੇਖ ਸਈ, ਮੈ ਪੰਜ ਸੌ, ਹਜ਼ਾਰ ਮਹਿੰਗਾ ਮਿਲ ਜਾਏ ਕੋਈ ਨਾ ਮੈਂ ਔਨਲਾਈਨ ਦੇ ਫੇਵਰ ਚ ਨਹੀਂ ਹੈਗੀ।
ਹਾਂਜੀ-ਹਾਂਜੀ, ਏ ਆਨਲਾਈਨ ਦਾ। ਏ ਹੋ ਜਾਂਦਾ ਨਾ ਕਿ ਚਲੋ ਬੱਚਾ ਛੋਟਾ ਏ ਬੰਦਾ ਮੰਗਵਾ ਸਕਦਾ ਜਾ ਨੀ ਸਕਦਾ ਨਾ ਬਾਹਰ। ਜ਼ਿਆਦਾ ਮਹਿੰਗੇ ਨੀ ਮਤਲਬ ਘਾਰ ਡੇਲੀ ਵੀਏਰ ਵਾਸਤੇ ਮੰਗਵਾ ਲਈਦੇ ਨੇ ਉਹ ਸਹੀ ਨੀਕਲ ਆਂਦੇ ਨੇ ਆਮ।
ਹਾਂ, ਫਿਰ ਪਸੰਦ ਨਾ ਆਏ ਫਿਰ ਵਾਪਿਸ ਕਰੋ, ਚੇਂਜ ਕਰੋ ਇਹੀ ਪੰਗੇ ਚ ਪਏ ਰਹੋ ਫਿਰ।
ਇਹੀ ਹੁੰਦਾ, ਨਾ ਕਿ ਜਿਆਦਾ ਵਧੀਆ ਜਾਵੇ ਅਰਜੈਂਟ ਅਸੀਂ ਪਾਣਾ ਕਿਸੇ ਫੰਕਸ਼ਨ ਪ੍ਰੋਗਰਾਮ ਵਿੱਚ ਪਾਣਾ, ਮੰਗਾਇਏ ਤੇ ਲੇਟ ਪਹੁੰਚੇ, ਕੁਛ ਨਿਕਲ ਆਏ ਡੀਫੈਕਟ ਸੂਟ ਵਗੈਰਾ, ਫੇਰ ਵਾਪਸ ਭੇਜੌ, ਹਫ਼ਤੇ ਤੱਕ ਉ ਜਾਂਦਾ। ਤੇ ਆਉਂਦਾ, ਪੰਦਰਾਂ ਦਿਨ ਤਾਂ ਐਵੇਂ ਹੀ ਨਿਕਲ ਜਾਂਦੇ ਨੇ ਇਹ ਥੋੜਾ ਦਿੱਕਤ ਲੱਗਦੀ ਹੈ ਉਹਦੇ ਵਿੱਚ।
ਫਾਇਦਾ ਵੀ ਨੁਕਸਾਨ ਵੀ ਹੈ। ਫਾਇਦਾ ਇਹਵੇ ਕਿ ਛੋਟਾ ਜੋ ਘਰੋ ਨੀ ਹਾਂਜੀ, ਜੋ ਘਰੋਂ ਨਿਕਲ ਨਹੀਂ ਸਕਦਾ, ਔਨਲਾਈਨ ਮੰਗਾਵਾ ਲੈਂਦਾ ਜੋ ਬਿਜ਼ੀ ਏ, ਜੋਬ ਕਰ ਰਿਹਾ ਯਾ
ਬਸ ਥੋੜਾ ਉ ਵੀ ਹੋ ਜਾਂਦਾ ਕਿ ਕੱਪੜੇ ਦਾ ਨੀ ਪਤਾ ਲੱਗਦਾ, ਲਿਖਿਆ ਤੇ ਹੁੰਦਾ ਚਲੋ, ਇਹ ਵਾਲਾ ਹੋਏਗਾ, ਸੂਤੀ ਕੱਪੜਾ ਨਿਕਲੇਗਾ, ਕੋਟਨ ਨਿਕਲੇਗਾ, ਕਈ ਵਾਰੀ ਮਿਕਸ ਸਹੀ ਰਹਿੰਦਾ ਵੀ ਪਤਾ ਨੀ ਲੱਗਦਾ। ਹਾਂਜੀ-ਹਾਂਜੀ ਆਪ ਜਾ ਕੇ ਕਿ ਜੋ ਲੈਣ ਤਸੱਲੀ ਹੈ ਨਾ, ਉਹ ਆਵੇਂ ਨੀ ਹੁੰਦੀ। ਹਾਂ-ਹਾਂ, ਉਹ ਤੇ ਹੈ ਹੀ, ਦੁਕਾਨ ਵਿੱਚ ਅਸੀਂ ਖਲੇਰਾਾਂ ਨਾ ਮਚਾ ਕੇ ਆਇਏ। ਹਾਂਜੀ। ਹਾਂ, ਤੇ ਏ ਵੀ ਉਂਦਾ ਏਨਾ ਮਨ ਇਚ, ਅਸੀਂ ਦੁਕਾਨ ਤੇ ਹੁਣ ਗਏ ਆ ਇੰਨੇ ਸੂਟ ਖੁਲਵਾਏ ਨੇ ਹੁਣ ਇਕ ਅੱਧਾ ਤਾਂ ਲੈਣਾ ਪੈਣਾ। ਬੰਦਾ ਹੀ ਹੈ ਚਾਹੇ ਲੈਣਾ ਹੋਏ ਨਾ ਲੈਣਾ ਪਏ।
ਦੁਕਾਨ ਤੇ ਆ।
ਹੂੰ, ਸਹੀ ਗੱਲ ਹੈ, ਕਈ ਵਾਰ ਐਸਾ ਹੋ ਜਾਂਦਾ ਨਹੀਂ ਯਾਰ। ਥੋੜਾ ਹੋਰ ਇਸ ਤੋਂ ਵਧੀਆ ਹੋਵੇ, ਫਿਰ ਚਲੋ ਬੰਦਾ ਲੈ ਹੀ ਅਆਂਦਾ ਇਕ-ਅੱਧਾ। ਸ਼ਰਮ ਦੇ ਮਾਰੇ ਇੰਨੇ ਖੁਲਵਾਏ ਨੇ, ਹਾ ਸਹੀ ਗੱਲ ਏ। ਸ਼ਰਮ ਆਉਂਦੀ, ਹਾਂਜੀ-ਹਾਂਜੀ, ਸਹੀ ਗੱਲ। ਕਿਉਂਕਿ, ਬੰਦੇ ਨੇ ਜਾਣਾ ਵੀ ਆਪਣੇ ਉਹਦੇ ਕੋਲ ਹੀ ਹੁੰਦਾ ਨਾ ਜਿਹਦੇ ਕੋਲ ਮਤਲਬ, ਹਰ ਵਾਰੀ ਜਾਂਦਾ ਬੰਦਾ। ਹਾਂ। ਉਧਰ ਫੇਰ ਇਜ਼ੀ ਐ, ਆਸਾਨੀ ਨਾਲ ਬੰਦਾ ਚੁਣ ਸਕਦਾ ਏਨਾ ਉਹਨੂੰ ਮੈਂ ਉਹਨੂੰ ਵੀ ਪਤਾ ਹੁੰਂਦਾ ਬੰਦੇ ਨੂੰ ਸਾਮਣੇ ਵਿਖਾਨ ਦਾ ਕੀ ਇਹਨਾਂ ਦਾ ਉ ਕੀ ਪਸੰਦ ਹੈ ਇਹਨਾਂ ਦੀ। ਪਤਾ ਲੱਗ ਜਾਂਦਾ ਨਾ ਬਾਰ-ਬਾਰ ਜਾ ਕੇਵੀ ਫਿਰ ਉਸ ਹਿਸਾਬ ਨਾਲ ਵਿਖਾਂਦੇ ਨੇ। ਹਾਂਜੀ-ਹਾਂਜੀ-ਹਾਂਜੀ, ਉਹ ਬਸ ਬੱਚੇ ਛੋਟੇ ਕਰਕੇ, ਅਸੀਂ ਕਾਨੇ ਨੇ ਨਈ ਤੇ ਵੈਸੇ ਤੇ ਸਭ ਤੋਂ ਜਾਦਾ ਵਧੀਆ ਤੇ ਐਹੀ ਹੁੰਦਾ ਜਾ ਕੇ ਸ਼ੋਪ ਤੇ ਆਪਣੀ ਤਸੱਲੀ ਹੁੰਦੀ ਐ ਆਰਾਮ ਨਾਲ।
ਹਾਂਜੀ, ਸਾਨੂੰ ਤੇ ਦੇਖੋ ਦੁਕਾਨ ਤੇ ਜਾ ਕੇ ਤਸੱਲੀ ਹੁੰਦੀ ਏ ਆਨਲਾਈਨ ਦੇਖੀ ਦਾ। ਪਰ ਕਦੀ ਮੰਗਵਾਇਆ ਨਈ।
ਹਾਂਜੀ-ਹਾਂਜੀ। ਸਭ ਤੋਂ ਵਧੀਆ ਤਰੀਕਾ ਤੇ ਐਈ ਏ ਕਿ ਆਪਣਾ ਜਾ ਕੇ ਲੋ। ਬਾਕੀ, ਕਦੀ ਕਦਾਰ ਔਨਲਾਈਨ ਮੰਗਣਾ ਪੈ ਜਾਂਦਾ ਬਸ।
ਹਾਂ, ਉਹੀ ਕਦੀ ਮਜਬੂਰੀ ਹੋਵੇ, ਕਿਸੇ ਮੈਨੂੰ ਕੋਈ ਕਾ ਵਿਆ ਸ਼ਾਦੀ ਏ ਪਾ ਫੰਕਸ਼ਨ ਐ, ਤੇ ਹੁਣ ਜੇ ਅਸੀ ਓਨਲਾਈਨ ਡਿੱਕਣ ਬੈ ਜੀਏ, ਹਫ਼ਤੇ ਦਾ ਡਿਲੀਵਰੀ ਨਾਲ ਆਏ ਵਿਆਹ ਲੰਘ ਜਾਏ ਉਹਦਾ ਕੀ ਫੇਦਾ ਜੇ।
ਕਲ ਆਏਗਾ, ਕੱਪੜਾ ਪਸੰਦ ਨਈ ਆਯਾ ਕਲਰ ਅਲਗ ਆ ਗਿਆ, ਫਿਰ ਹਫ਼ਤੇ ਤੱਕ ਉਹ ਵਾਪਿਸ ਜਾਂਦਾ, ਉਹ ਥੋੜੀ ਦਿੱਕਤ ਹੋ ਜਾਂਦੀ ਏ ਪੰਦਰਾਂ ਦਿਨ ਐਵੇਂ ਨਿਕਲ ਜਾਂਦੇ।
ਜੇ ਉਹੀ ਨਾ, ਫਿਰ ਓਦੇ ਨਾਲ ਵਿਆਹ ਵੀ ਨਿਕਲ ਜੇ ਸਾਡਾ। ਕਪੜਾ ਵੀ ਰੈ ਜਾਯੇ, ਜੇ ਤੁਸੀਂ ਪੰਦਰਾਂ ਵੀ ਹਜਾਰ ਖ਼ਰਚ ਕਰਨਾ ਵੀ ਏ ਤੇ ਦੁਕਾਨ ਤੇ ਜਾਓ ਦੋ ਹਜ਼ਾਰ, ਡੇਢ ਹਜ਼ਾਰ ਫਾਲਤੂ ਲੱਜ ਜੇ ਕੋਈ ਗੱਲ ਨਈ, ਚੀਜ਼ ਤੇ ਆਪਣੀ ਅੱਖਾਂ ਸਾਮਨੇ ਦੇਖ ਕੇ ਲੋ ਗੇ ਕਿ ਹਨਜੀ
ਤਸੱਲੀ ਤੇ ਆਪਨੀ ਹਾਂ, ਆਰਾਮ ਨਾਲ ਹੋਏ ਤਾਂਹੀ ਹੂੰਦੀ ਏ।
ਹਾਂਜੀ-ਹਾਂਜੀ, ਚਲੋ ਆਪੋ-ਆਪਣਾ ਹਿਸਾਬ ਹਰ ਕਿਸੇ ਦਾ ਹੈਗਾ। ਤਾਨੂੰ ਆਪਣੀ ਉਹ ਹੈਬਿਟ ਹੋ ਗਈ ਏ ਆਨ ਜਾਨ, ਸਾਨੂੰ ਅਪਨਾ
ਹਾਂਜੀ-ਹਾਂਜ ਵੈਖੋ, ਹਾਂ।
ਕਿਉਂਕਿ, ਜਾ ਜ਼ਮਾਨਾ ਫੈਸ਼ਨ ਦਾ ਦੋਰ ਹੈਗਾ, ਨਈ ਹੁਣ ਦੋਰ ਫੈਸ਼ਨ ਦਾ ਹੀ ਹੈਗਾ।
ਹਾਂਜੀ-ਹਾਂਜੀ ਐ ਤੇ ਹੈ ਹੀ ਏ।
ਤੇ ਲੋਕ, ਹਾਂਜੀ, ਫੈਸ਼ਨ ਪਿੱਛੇ ਜਾਦਾ ਲੋਕੀ ਦੌੜਦੇ ਆ। ਤੇ ਲੋਕਿਆ ਨੂੰ ਉਵੇ ਜਾਦਾ ਨਜ਼ਰ ਆਂਦਾ
ਹਾਂ-ਹਾਂ, ਸਹੀ ਗੱਲ ਏ ਓਨਲਾਈਨ ਵਾਲੇ ਓਨਲਾਈਨ ਤੇ ਹੈਗੇ ਨੇ। ਐਈ ਏ ਨਾ, ਦੇਖੋ ਹਰ ਚੀਜ਼ ਦਾ ਫਾਇਦਾ ਵੀ ਹੁੰਦਾ, ਨੁਕਸਾਨ ਵੀ ਹੁੰਦਾ। ਓਹੀ ਗੱਲ ਆ ਜਾਂਦੀ ਹੈ ਨਾ, ਇਧ ਇਧਰ ਜਾ ਕੇ ਦੇਖੋ, ਅ ਚਲੋ ਤਸੱਲੀ ਕਰਕੇ ਵੀ ਅਸੀਂ, ਸਾਨੂੰ ਨਈ ਆਉਂਦਾ ਕਾਰ ਕੋਈ ਕਹ ਵੀ ਦਿੰਦਾ ਚਲੋ ਇਹ ਨੀ ਅੱਛਾਸ਼ਫੇਰ ਬੰਦਾ ਵਾਪਸ ਜਾ ਕੇ ਹ ਤੋ, ਹਾਤ ਕਰਾ ਕੇ ਆ ਵੀ
ਕਰਾ, ਹਾਂਜੀ-ਹਾਂਜੀ।
ਐ ਵਾਲਾ ਹੋ ਜਾਂਦਾ, ਤੁਹਾਨੂੰ ਪਤਾ ਕਾਰ ਆ ਕੇ ਵੀ ਥੋੜਾ ਵੇਖਣਾ ਪੈਂਦਾ ਏਨਾਂ ਨੂੰ ਵੀ ਖੂਆਰ ਤਾਂ ਵੀ ਹੋ ਜਾਂਦਾ
ਤਾਂ ਵੀ ਹੋ, ਔਨਲਾਈਨ ਦਾ ਵੀ ਹਫ਼ਤਾ ਦਸ ਦਿਨ ਪੈ ਜਾਂਦੇ ਆ, ਪੈਲੇ ਹਫ਼ਤੇ ਬਾਦ ਘਰ ਆਏਗਾ। ਕਪਡੇ ਪਸੰਦ ਨਾ ਪਸੰਦ ਫੇਰ ਜਾਏਗਾ ਉਹ ਪੰਦਰਾਂ ਦਿਨ, ਏ ਅਸੀਂ ਜਾਵਾਂਗੇ ਦੁਕਾਨ 'ਤੇ ਆਪਨਾ ਪਸੰਦ ਆਇਆ ਲਲਿਆ, ਕਾਰ ਆਕੇ ਪਸੰਦ ਨਈ ਆਯਾ
ਹਾਂਜੀ, ਸਈ ਗੱਲ ਏ। ਉਹ ਨਾਲੇ ਬੰਦਾ ਸ਼ੋਪ ਤੇ ਗੱਲ ਵੀ ਕਰਕੇ ਆ ਜਾਂਦਾ ਨਾ, ਕਿ ਹਾਂਜੀ ਨਈ ਆਏਗਾ ਤੇ ਅਸੀਂ ਸ਼ਾਮ ਤਕਨ ਦੂਸਰਾ ਦੇਖ ਦਾਂਗੇ, ਗੱਲ ਪੈਲੇ ਕਰ ਲੈਨੇ ਹਾਂ, ਔ ਇਜ਼ੀ, ਮਤਲਬ ਆਸਾਨ ਤਰੀਕ ਕਾਲਾ ਹੋ ਗਯਾ ਇੱਕਦਮ।
ਤੇ ਦੁਕਾਨ ਤੇ ਮੈਨੂੰ ਚਾਰ-ਪੰਜ ਪਸੰਦ ਆ ਜਾਂਦੇ ਆ, ਮੈਂ ਲੈਨ ਨੀ ਆ ਫੇਰ ਮੈਂ ਬਦਲਣਾ ਵੀ ਕਰ ਲੈਨੀ ਆ ਕਿ ਮੈਂ ਘਰ ਦੀ ਖਾ ਲਾ ਏਕ ਅਧਾ ਬਦਲਨਾ ਬਦਲ ਲੋ ਬਦਲਨਾ ਕਰ ਦਿੰਦਾ, ਆਪਣੀ ਸ਼ੌਪ ਹੋਂਦੀ ਅਪਨੀ ਹਾਂਜੀ।
ਵੇਖੋ ਓਦੇ ਚ ਏ ਵੀ ਤਰੀਕਾ ਹੋ ਜੰਮੇ ਦਾ ਵਿਆਹ ਸੀ ਪੁਰਾਣੇ ਟਾਈਮ ਦੇ ਉਹਨਾਂ ਦੇ ਹੈਗੇ ਐ ਖਰੀਦਣ ਵੇਲੇ ਖਰੀਦਾਰੀ ਕਰਨ ਉਹ ਥੋੜਾ ਉਧਾਰ ਵੀ ਕਰ ਲੈਂਣੇ
ਹਾਂਜੀ ਈ ਹਾਂਜੀ ਈ
ਕਈ ਵਾਰੀ ਐਵੇਂ ਅਸੀਂ ਪਸੰਦ ਜ਼ਿਆਦਾ ਕਰਕੇ ਆਏ ਹਾਂ ਇੰਨੇ ਪੈਸੇ ਲੈ ਕੇ ਨਈ ਆਏ ਉਹ ਵੀ ਚੱਲ ਜਾਂਦੇ ਉਧਾਰ ਥੋੜਾ ਬੋਤਾ ਆ ਪਰ ਓਨਲਾਈਨ ਮੇਰੇ ਤੇ ਤੁਹਾਨੂੰ ਪਹਿਲੀ ਪੈਸੇ ਪਾਉਣੇ ਪੈਂਦੇ ਨੇ ਐ ਪੀ ਈ ਮਤਲਬ ਕੈਸ਼ ਵਾਲਾ ਸਿਸਟਮ ਤੇ ਬੜਾ ਘੱਟ ਹੀ ਹੁੰਦਾ ਐ ਪਹਿਲੇ ਪੇਮੈਂਟ ਕਰਨੀ ਪੈਂਦੀ ਐ ਫੇਰ ਉਹ ਸਮਝ ਵੀ ਆਦਾ ਕਈ ਵਾਰੀ ਥੋੜਾ ਨਿਕਲ ਵੀ ਆਂਦਾ ਕਈ ਪੇਜ ਐਵੇਂ ਦੇ ਬਣਾਏ ਹੁੰਦੇ ਨੇ ਲੋਕਾਂ ਨੇ
ਹੁਣ ਫਰੋਡ ਵੀ ਕਰ ਲੈਂਣੇ ਹਾਂ ਨੁਕਸਾਨ ਹੋ ਜਾਂਦਾ ਬੰਦਿਆਂ ਨੂੰ ਕਈਆਂ ਨੂੰ ਹੋ ਜਾਂਦਾ ਹੁੰ ਫਸ ਗਏ ਤੇ ਬਸ ਲੈਣਾ ਪੈਂਦਾ ਸਹੀ ਗੱਲ ਐ ਕਈ ਵਾਰ ਨਾ ਉਹ ਨੀ ਕੇ ਉਨਾ ਵਿਸ਼ਵਾਸ ਨਹੀਂ ਹੋ ਸਕਦਾ ਉਸ ਚੀਜ਼ ਦੇ ਉੱਤੇ ਨਾ ਕਿਉਂਕਿ ਕਈ ਅਲੱਗ ਅਲੱਗ ਪੇਜ ਬਣਾਏ ਹੁੰਦੇ ਨੇ ਇੱਕ ਪੇਜ ਦੇ ਅਲੱਗ ਅਲੱਗ ਬਣਾਏ ਹੁੰਦੇ ਨੇ ਫੇਰ ਉਹ ਲੁੱਟ ਵੀ ਸਕਦਾ ਬੰਦਾ ਚਲੋ ਔਨਲਾਈਨ ਲੂਟੀਨ ਦਾ ਡਰ ਰ ਐ
ਹਾਂਜੀ ਹੁਣ ਤੇ ਕਈ ਸਾਡ ਖੁੱਲ ਗਈਆਂ ਨੇ ਸਭ ਨੇ ਆਪਣੇ ਆਪਣੇ ਫੋਨ ਲਏ ਨੇ
ਹਾਂਜੀ ਈ ਹਾਂਜੀ ਈ
ਹਰ ਉ ਅਲੱਗ ਅਲੱਗ ਹੈਗੀ ਐ ਉਹ ਬਣਾਈ ਕੋਈ ਕੋਈ ਨਾਾਮ ਈ ਲੈਣਾ ਨੀ ਕਿੰਨੇ ਦਾ ਨਾਮ ਨੇ ਕਿਹੜਾ ਨਾਮ ਦੱਸੇ ਕਿਹੜਾ ਨਹੀਂ ਬੰਦਾ ਦੱਸੇ ਏ ਕਿੰਨੇ ਈ ਹੋ ਗਏ ਨੇ ਹੁਣ ਤੇ
ਬੇਈ ਐ ਬੈਸਟ ਸਭ ਤੋਂ ਵਧੀਆ ਤੇ ਇਹੀ ਲੱਗਦਾ ਜਾ ਕੇ ਆਪਣਾ ਆ ਰਾਮ ਨਾਲ ਖਰੀਦੋ ਵਧੀਆ ਜਿੰਨਾ ਮਰਜਾ ਟਾਈਮ ਲਗਾਓ ਇਹਦੇ ਹੁੰਦਾ ਐ ਵੇਅ ਇਸ ਜੋ ਦੇਖਿਆ ਬਸ ਫਟਾਫਟ ਮੰਗਵਾ ਲੋ ਵੇਖੋ ਓ ਉਹਦੇ ਚ ਮਤਲਬ ਫੋਨ ਵਗੈਰਾ ਚ ਤੇ ਵੇਖਣ ਇੱਥ ਬੜੇ ਵਧੀਆ ਲੱਗਦਾ ਮੇਰੇ ਏ ਮਨ ਕਰਦਾ ਐ ਵੀ ਲੈਆ ਐ ਵੀ ਲੈਆ ਅਸਲੀ ਤੇ ਪਤਾ ਲੱਗਦਾ ਜਦੋਂ ਆਦਾ ਘਰ ਤਾਂ ਪਤਾ ਲੱਗਦਾ ਕੀ ਨਿਕਲੇ ਗਾ ਕੀ ਨਹੀਂ ਹੁਣ ਐ ਹਾਂਜੀ ਹਾਂਜੀ ਸਹੀ ਗੱਲ ਏ ਹੁਣ ਮੰਗਾਇਆ ਤੇ ਵੇਖਣਾ ਪਏਗਾ ਕਿਹੋ ਜਿਹਾ ਨਿਕਲ ਦਾ ਆ
ਸਹੀ ਕਹਿ ਰੇ ਓ ਠੀਕ ਕਹਿ ਰੇ ਓ
ਮੈਂ ਕਿਹਾ ਮੈਂ ਪੁੱਛ ਪੁੱਛ ਆ ਗੇ ਨਾ ਤੁਸੀਂ ਕਿੱਥੋਂ ਕਰਦੇ ਓ ਮੈਂ ਤੇ ਆਪ ਹੁਣ ਆਹੀ ਕਰਾਂਗੀ ਥੋੜਾ ਵੱਡਾ ਹੋ ਜਾਵੇ ਬੱਚਾ ਜਾਵਾਂਗੀ ਬਾਜ਼ਾਰ ਜਾ ਕੇ ਜੋ ਸਹੂਲੀਅਤ ਹੈਗੀ ਨਾ ਉਹ ਬਰਤਾ ਗੀ ਤੇ ਓ ਮੇਰਾ ਵੀ ਕਿਉਂਕਿ ਤੁਸੀ ਅਲੱਗ ਅਲੱਗ ਤਰੀਕੇ ਕਿਦੇ ਹੁਦੇ ਨੇ ਬੰਦਾ ਵੇਖ ਲੈਂਦਾ ਆ ਨਵੇਂ ਨਵੇਂ ਮਿਲਦੇ ਨੇ ਕਿਥ ਆ ਬਾਜ਼ਾਰੋ ਐਚ ਵੀ ਫੈਸ਼ ਚਲਦੇ ਦੇ ਹਿਸਾਬ ਨਾਲ ਵਧੀਆ ਹੁੰਦਾ ਆ ਅੱਜ ਕੱਲ੍ਹ ਜੋ ਚੱਲ ਰਿਹਾ ਹੁੰਦਾ ਆ ਅਸੀਂ ਸਾਲ ਨਾਲ ਨ ਆਦਾ ਜਾ ਬੁ
ਹਾਂ ਤੁਸੀਂ ਅੱਗੇ ਵੀ ਕਿਹਾ ਸੀ ਉਨਾ ਨੇ ਮੰਗਵਾਇਆ ਸੀ ਸਹੀ ਨਹੀਂ ਨਿਕਲਿਆ ਸੀ ਕਿੰਨੀ ਵਾਰ ਵਾਪਸ ਕਰਵਾਇਆ
ਉਹ ਫਿਰ ਵਾਪਿਸ ਦਾ ਈ ਹੋ ਜਾਂਦਾ ਨਾ ਬੜਾ ਉਹ ਲੱਗਦਾ ਲਾ ਭਾਈ ਆਏਗਾ ਲੈ ਕੇ ਜਾਏਗਾ ਆ ਉਹ ਬੜਾ ਵੱਡਾ ਉਹ ਸਟੈਪ ਲੱਗਦਾ ਮੈਨੂੰ ਕਰਨ ਚ ਐ ਮਲਬ ਪੰਦਰਾਂ ਦਿਨ ਕਰ ਜੇ ਗਏ ਨੇ ਐਵੇਂ ਬੰਨੇ ਹੋਏ ਨੇ ਪੰਦਰਾਂ ਦਿਨ ਤੱਕ ਤੁਸੀਂ ਇੰਤਜ਼ਾਰ ਕਰਦੇ ਰਹੋ ਓ
ਹਾਂ ਚਾਹੇ ਬੰਦੇ ਨੂੰ
ਮੇਰਾ ਤੇ ਫੰਕਸ਼ਨ ਨਿਕਲ ਜਾਏਗਾ ਆ ਹ ਇੰਤਜ਼ਾਰ ਕਰਦਾ ਏਗਾ ਉਹਦਾ ਕੋਈ ਫਾਇਦਾ ਨੀ ਹੈਗਾ
ਸਹੀ ਕਹਿ ਰਹੇ ਓ ਕਹਿ ਤੇ ਵਧੀਆ ਸੀ ਸਮੇ ਏ ਮੇਰੀ ਨਜ਼ਰ ਤੇ ਹੀ ਸਹੀ ਹੈ ਜਾਓ ਪਸੰਦ ਕਰੋ ਤੇ ਲਿਆਓ।
ਹਾਂ, ਸਹੀ ਗੱਲ ਏ। ਹਾਂਜੀ, ਚਲੋ ਵਦੀਆ ਲੱਗਿਆ, ਤੁਸੀਂ ਸਾਨੂੰ ਦੱਸਿਆ। ਜਾਵਾਂਗੇ ਹੁਨ, ਚਲੋ ਮੌਕਾ ਮਿਲੇਗਾ 'ਤੇ ਜਰੂਰ ਜਾਵਾਂ ਤੁਸੀ ਬਾਜਾਰ ਜਾਓਗੇ? ਹਾਂਜੀ- ਹਾਂਜੀ, ਬਿਲਕੁਲ ਆਵਾਂਗੇ। ਤੁਸੀਂ ਵੀ ਆਨਾ, ਹਾਂਜੀ। ਓਧਰ ਦੀ ਵਰਾਇਟੀ ਬੜੀ ਅੱਛੀ ਆਵਾਂਗੇ ਜ਼ਰੂਰ, ਜਾਵਾਂਗੇ ਹਾਂਜੀ-ਹਾਂਜੀ, ਠੀਕ ਸ